ਹਾਂਜੀ, ਸਤ ਸ਼੍ਰੀ ਕਾਲ ਜੀ। ਹਾਂਜੀ, ਹੋਰ ਠੀਕ ਹੋ?
ਸ ਸ਼੍ਰੀ ਕਾਲ ਜੀ।
ਹੋਰ ਠੀਕ ਠਾਕ, ਸਭ ਵਧੀਆ?
ਸਭ ਠੀਕ ਠਾਕ, ਵਧੀਆ। ਤੁਸੀਂ ਸੁਣਾਓ ਆਪਣੇ?
ਹਾਂਜੀ, ਸਭ ਵਧੀਆ ਜੀ ਸਭ ਵਧੀਆ। ਹੋਰ ਘਰ ਪਰਿਵਾਰ ਸਭ ਠੀਕ ਠੀਕ ਠਾਕ ਜੀ।
ਸਭ ਠੀਕ ਠਾਕ ਸ਼ੁਕਰ ਹੈ ਵਾਹੇਗੁਰ ਕਿਰਪਾ - ਬਾਏ ਬਾਏ ਜੀ
ਫੇਰ
ਬਸ ਉਹ ਕਠਲ ਲਿਆਂਦਾ ਸੀ ਸ਼ਾਮੀ ਕਠਲ ਆਹ ਉਹ ਫੇਰ ਕਹਿਣ ਲੱਗੇ ਬਈ ਉਹ ਹੋ ਜਾਏਗਾ ਪੀਲਾ ਪੈ ਜਾਏਗਾ ਸਵੇਰ ਤਕ ਤੇ ਤੁਸੀਂ ਉਹ ਕਰਲੋ ਇਹਨੂੰ ਉਬਾਲ ਕੇ ਤੇ ਤਲ ਲਓ, ਬਸ ਕਰੋ ਹਜੇ ਰੋਟੀਆਂ ਖਾ ਕੇ ਵਿਹਲੇ ਹੋ ਤੇ ਨਾਲ ਹੀ ਬਸ ਫੇਰ ਇਹ ਕੰਮ ਸ਼ੁਰੂ ਹੋ ਗਿਆ ਐ ਆ ਹੋਰ ਰੋਟੀ ਖਾ ਲਈ ਸਾਡੇ ਅਠ ਪੌਣੇ ਨੌ ਖਾ ਲਈ ਸੀੇ ਅਸੀਂ
ਅੱਛਾ ਅ ਮਤਲਬ ਕਠਲ ਕਠਲ ਬਣਾਇਆ ਫਿਰ
ਕਠਲ, ਨੀ ਬਣਾਇਆ ਕਠਲ ਤੇ ਹੁਣ ਤਲਦੀ ਪਈਆਂ, ਬਈ ਸਵੇਰ ਤਕ ਖ਼ਰਾਬ ਹੋ ਜਾਏਗਾ ਪੀਲਾ ਹੋ ਜਾਏਗਾ, ਤੇ ਅਸੀਂ ਬਣਾਏ ਸੀ ਵੜੀਆਂ ਮੈਂ ਘਰ ਬਣਾਈਆਂ ਸੀ ਨਾ ਵੜੀਆਂ ਤੇ ਫੇਰ ਉਹ ਆਲੂ, ਹਾਂਜੀ ਹਾਂਜੀ ਬਹੁਤ ਵਧੀਆ ਬਣੇ ਹਾਂ ਜੀ, ਹਾਂ ਹਾਂ ਹਾਂ ਉਹ ਬਣਾਈਆਂ ਵੜੀਆਂ ਤੇ ਉਹ ਫੇਰ ਹੁਣ ਉਹ ਇਹਨਾ ਇਨੀ ਜ਼ਿਆਦਾ ਬਣਾਈਆਂ ਉਹ ਵੀ ਖਤਮ ਹੋ ਗਈ ਕਿਨੀ ਜ਼ਿਆਦਾ ਆਲੂ ਵੜੀ ਬਣਾਈ ਇੰਨੇ ਸਵਾਦ ਇੰਨੇ ਟੇਸਟ
ਹੂ ਹੂ ਮ ਆਹ ਠੀਕ ਹੈ, ਘਰ ਦੇ ਮਸਾਲੇ ਪਾ ਕੇ ਬਣਾਓ ਨਾ ਔ ਫਿਰ ਔ
ਹਾਂ ਬਸ ਬਸ ਬਸ ਤਾਜ਼ੇ ਹੁੰਦੇ ਨੇ ਫੇਰ
ਵਧੀਆ ਚੀਜ਼ਾਂ ਹੁੰਦੀਆਂ ਆਪਣੇ ਮਤਲਬ ਦੀ ਪਾਈ ਹੁੰਦੀ ਐ ਨਾ ਨਾਲ
ਹਾਂ ਬਸ ਬਸ ਬੱਸ ਆਪਣੇ ਮਰਜੀ ਦੇ ਮਸਾਲੇ ਆਪਣੀ ਮਰਜੀ ਦਾ ਓਹ ਤੇ ਹੋਰ ਘਰ ਸਭ ਤੇਰੇ ਬੱਚਿਆਂ ਨੂੰ ਛੱਟੀਆਂ ਪਈਆਂ ਨਹੀਂ
ਹਾਂਜੀ ਘਰ ਸਭ ਵਧੀਆ ਜੀ ਪਹਿ ਗੀਆਂ ਛੁਟੀਆਂ ਛਟੀਆਂ ਤੇ ਹੁਣ ਬੱਚਿਆਂ ਨੂੰ ਹੋ ਗਿਆ ਪੰਜ ਛੇ ਦਿਨ ਹੋ ਗਏ ਨੇ ਛੁੱਟੀ
ਅੱਛਾ ਅੱਛਾ ਅੱਛਾ ਅੱਛਾ ਅੱਛਾ ਹੋਰ ਕਰ ਲ ਡਿਨਰ ਵਗੈਰਾ
ਹਾਂਜੀ ਕਰ ਲਿਓ ਜੀ
ਅੱਛਾ ਅੱਛਾ ਅੱਛਾ ਜਲਦੀ ਖਦੇ ਮੇਰੇ ਤੇ ਹਾਂਜੀ
ਨਾ ਨਾ ਜਲਦੀ ਖਾਲੀ ਦੀ ਨੌ ਵਜੇ ਖਾਲੀ ਸੀ
ਅੱਛਾ ਅੱਛਾ ਅਸੀਂ ਸਾਡੇ ਅੱਠ ਖਾ ਲੈਂਦੇ ਹਾਂ ਅੱਠ ਸਵਾ ਅੱਠ ਕਿਸੇ ਵਾਰੀ ਤਾਂ ਸਾਢੇ ਸੱਤ ਵਜੇ
ਹਮ ਨਾ ਨਹੀਂ ਜਲਦੀ ਖਾਲੀ ਦੇ ਸਾਢੇ ਅੱਠ ਪੌਣੇ ਨੌ ਤੱਕ ਖਾਲੀ ਦੀ ਨੌ ਵਜੇ ਅੰਦਰ ਅੰਦਰ ਖਾਲੀ
ਾ ਫਿਰ ਲੇਟ ਜਾਣਾ ਹੈ ਸੀ ੀਕ ਉਹ ਚੱਕਰ ਚੱਕਰ ਤਾਂ ਲਾਣਾ ਨੀ ਹੁੰਦਾ ਉਹਦੇ ਕਰਕੇ ਫੇਿਰ ਹਜਮ ਨ ਆਉਂਦੇ
ਹਜੀ ਹ ਹਜੀ
ਹਮ ਹਾਂ ਬਸ ਉਹ ਗਰਮੀ ਬਹੁਤ ਪੈਂਦੀ ਵੀ ਹੈ ਕਿੰਨੀ ਗਰਮੀ ਬੰਦਾ ਕਿਧਰਿਆ ਆ ਜਾ ਸਕਦਾ
ਬਿਲਕੁਲ ਆ ਜਾ ਬਿਲਕੁਲ ਸਹੀ ਗੱਲ ਹੈ ਜੀ ਗਰਮੀ ਹੈ ਹੀ ਬੜੀ ਹੈ ਜੀ ਨਾਲੇ ਮ ਉਹਨੇ ਪੈਣੀ ਗਰਮੀ ਬਸ ਹੋਰ ਕਦੋਂ ਪੈਣੀ ਹੈ ਦੋ ਮਹੀਨੇ ਹੈਗੇ ਨੇ ਮਈ ਜੂਨ
ਆ ਜੂਨ ਜੁਲਾਈ ਅਗਸਤ ਸਤੰਬਰ ਤੇ ਅਕਤੂਬਰ ਚ ਐਂਡ ਚ ਸਹੀ
ਐਦੇ ਸਹੀ ਹੁੰਦਾਾਂ ਮਤਲਬ ਥੋੜਾ ਜਿ ਰਿਲੈਕਸ ਮਿਲ ਜਾਂਦਾ ਜੂਨ ਤੋਂ ਬਾਅਦ ਆਲੂਆਂ ਲਾ ਜਿਹੜੀ ਹੁੰਦੀਆਂ ਉਹ ਗਰਮ ਹਵਾਵਾਂ ਬੰਦ ਹੋ ਜਾਂਦੀਆਂ
ਹਾਂ ਫੇਰ ਵੀ ਗਰਮੀ ਗਰਮੀ ਏਸੀ ਨਹੀਂੀ ਬੰਦ ਹੁੰਦੇ ਏਸੀ ਬਹੁਤ ਏਸੀ ਅਗਸਤ ਸਤੰਬਰ ਤੱਕ ਚੱਲਦਾ ਨਾ ਏ ਹਾਂ ਕਿਉਂਕਿ ਉਹ ਜਿਹੜੀ ਉਹ ਬਰਸਾਤਾਂ ਦੀ ਹੁੰਦੀ ਨਾ ਗਰਮੀ ਉਹ ਤੇ ਬੁਰੀ ਹਾਲਤ ਹਾਂ ਉਹ ਬੁਰੀ ਹਾਲਤ ਕਰਦੀ ਸਿਰਫ ਏਸੀ ਸੁਕਾ ਸਕਦਾ ਉਹ ਗਰਮੀ ਨੂੰ
ਨਾ ਸਹੀ ਗੱਲ ਉਹ ਇਸ ਚੀਜ਼ ਦੀ ਮਜਾ ਉਹ ਦੇ ਰਹਿੰਦਾ ਹੈ ਤੇ ਫੇਰ ਵੀ ਉਹ ਉਹਦੇ ਵਿੱਚ ਏਸੀ ਦੀ ਜ਼ਿਆਦਾ ਲੋੜ ਪੈਂਦੀ ਹੈ।
ਹਾਂ ਉਸ ਟਾਈਮ ਤੇ ਇਸੇ ਤਾਂ ਕੰਮ ਕਰਨਾ ਵੀ ਹੋ ਜਾਂਦਾ ਨੇ। ਪਸੀਨੇ ਛੁੱਟਦੇ ਨੇ। ਬੁਰੀ ਹਾਲਤ ਹੁੰਦੀ
ਉਹ ਤੇ ਬੜਾ ਬੁਰਾ ਹਾਲ ਹੋ ਜਾਂਦਾ ਮੈਂ ਉਸ ਵਾਸਤੇ ਸਮੇਲੋਗੇ ਉਦੋਂ ਤਾਂ ਬਸ ਹੁੰਦਾ ਕਿ ਏਸੀ ਬੈਠੇ ਚਲੋ ਏਸੀ ਵੀ ਵੈਸੇ ਘੱਟ ਕੰਮ ਕਰਦੇ ਨੇ ਉਦੋਂ ਕਿਉਂਕਿ ਉਹ ਅੰਦਰ ਮੋਸਚਰ ਬੜਾ ਹੁੰਦਾ ਨਾ ਕਮਰੇ ਚ ਹੂਮਸ ਦੀ ਵਜਹਾ ਨਾਲ ਦੀ ਵਜ੍ਹਾ ਨਾਲ ਮੋਸਚਰ ਦੀ ਵਜ੍ਹਾ ਨਾਲ ਐਸੀ ਵੀ ਕੰਮ ਕਰਨਾ
ਬਸ ਰੱਬ ਦੇ ਬਣਾਏ ਰੰਗ ਨੇ ਉਹਨੂੰ ਸਭ ਕੁਛ ਪਤਾ ਹੈ ਕਿਸ ਤਰ੍ਹਾਂ ਚਲਾਣਾ ਸਰੀਰ ਬੰਦਿਆਂ ਦਾ ਕਿਸ ਤਰ੍ਹਾਂ ਕੀ ਕਰਨਾ ਬਸ ਗੁਰੂ ਦੇ ਹਾਂ ਜੋ ਰੱਬ ਨੇ ਬਣਾਏ ਗੁਰੂ ਨੇ ਬਣਾਏ ਸਭ ਪਰਮਾਤਮਾ ਦੇ ਹੱਥ ਏ ਹਾਂ ਹੋਰ ਕੀ ਹੋਰ ਕੋਈ ਗਏ ਨੀ ਛੁੱਟੀਆਂ ਛਾਟੀਆਂ ਕਿਧਰ ਘੁੰਮਣ ਫਿਰਨ
ਬਸ ਜਾਣਾ ਸੀ ਹੁਣ ਛੁੱਟੀਆਂ ਥੋੜੀ ਗਰਮੀ ਢਿੱਲੀ ਹੋ ਜਾਏ ਫੇਰ
ਹੂੰ ਗਰਮੀ ਬਹੁਤ ਹਾਂ ਗਰਮੀ ਬਹੁਤ ਹੋਰ ਹਜ਼ੂਰ ਸਾਹਿਬ ਵਾਲੇ ਪਾਸੇ ਥੋੜ੍ਹੀ ਜਾਓਗੇ।
ਨਹੀਂ ਨਹੀਂ ਉੱਧਰ ਉਧਰ ਤੇ ਬਹੁਤ ਗਰਮੀ ਏ। ਹੁੰਦੀ ਉੱਧਰ ਇਹ ਏਰੀਆ ਨੀ ਉੱਧਰ ਪੈਂਦਾ ਉਸ ਟਾਈਮ ਤੇ ਉਹ ਤੇ ਜਾਂਦਾ ਕੋਈ ਦਿਵਾਲੀ ਦੇ ਨੇੜੇ ਤੇੜੇ ਜਾਓ ਤਾਂ ਠੀਕ ਰਹਿੰਦਾ।
ਅੱਛਾ
ਹਾਂ ਅੱਗੇ ਪਿੱਛੇ ਤਾਂ ਕੋਈ ਫਾਇਦਾ ਨਹੀਂ ਹੈ ਦੀਵਾਲੀ ਦੇ ਕੋਲ ਹੀ ਠੀਕ। ਠੀਕ ਹੁੰਦਾ ਮੌਸਮ
ਅੱਛਾ ਅੱਛਾ ਅੱਛਾ
ਅੱਗੇ ਪਿੱਛੇ ਗਰਮੀ ਬੜੀ ਹੁੰਦੀ ਕੰਮ ਕਰ ਠੀਕ ਹੈ ਜੀ ਕੰਮ ਕਰ ਹੋਰ ਤੁਸੀਂ ਸੁਣਾਓ ਘਰ ਦਾ ਬਸ
ਹਾਂ ਬਸ ਬਸ ਬਰਸਾਤਾਂ ਚ ਉੰਝ ਹੋ ਜਾਂਦਾ ਕੰਮ
ਹਾਂ ਕੰਮ ਤਾਂ ਬਸ ਇੰਝ ਹੀ ਹੈਗਾ ਮ ਲੋਕਗੇ ਖਰਚੇ ਪ੍ਰੋਪਰ ਨੇ ਕੰਮ ਤੇ ਰਹਿ ਗਏ ਨੇ ਤਿੰਨ ਚਾਰ ਮਹੀਨਿਆਂ ਦੇ ਸਾਲ ਦੇ ਸਾਲ ਦੇ ਵਿੱਚ ਤਿੰਨ ਚਾਰ ਮਹੀਨੇ ਕੰਮ ਕਰੋ ਤੇ ਸਾਰੇ ਸਾਲ ਦੇ ਵਿੱਚ ਜਿਹੜੇ ਖਰਚੇ ਨੇ ਉਹਨਾਂ ਨੂੰ ਓਨ ਕਰੋ
ਮਨ ਨੀ ਕਰਦਾ
ਸਾਰੇ ਪੂਰੇ ਨਜ਼ੀ ਹੁਣ ਬੱਚਿਆਂ ਦੀ ਫੀਸਾਂ ਛੁੱਟੀਆਂ ਚ ਪੂਰੀ ਆਦੇ ਨੇ ਉਹ ਬੱਚਿਆਂ ਦੀ ਫੀਸਾਂ ਇਹ ਸਮਝ ਲੋਓ ਕਿ ਮਈ ਚ ਬੱਚਿਆਂ ਨੇ ਜਾਣਾ ਪੱਚੀ ਮਈ ਤੋਂ ਬਾਅਦ ਗਏ ਨੀ ਜੂਨ ਦੇ ੁ ਜੂਨ ਦੇ ਪੂਰੇ ਪਾਸੇ ਉਹ ਨੇ ਜੁਲਾਈ ਸੱਤ ਤੋਂ ਬਾਅਦ ਮੇਰੇ ਖਿਆਲ ਜਾ ਹਾਂ ਖੁਲਣਗੇ ਸਕੂਲ ਹਮ ਇੱਕ ਮਹੀਨੇ ਦੇ ਪੈਸੇ ਜਿਹੜੇ ਉਹਨਾਂ ਦੇ ਉਹ ਸਕੂਲ ਵਾਲਿਆਂ ਨੇ ਲੈਣੇ ਹੀ ਲੈਣੇ ਨੇ ਫੀਸ ਫਸ ਲੈੀਆਂ ਹੀੈੀਆਂ ਦੋ ਬ ਦੀ ਫੀਸ ਤਿੰਨ ਸਾਢੇ ਤਿੰਨ ਹਜ਼ਾਰ ਕੇਉਂਣੇ ਮਹੀਨੇ ਦੇ ਲੈਣੇ ਹੀ ਜਾਣੇ ਨੇ ਭਾਵੇਂ ਕੰਮ ਹੋਏ ਤੇ ਭਾਵੇਂ ਨਾ ਹੋਏ ਉਹਨਾਂ ਨੇ ਆਪਣੇ ਹਾਂ ਸਕੂਲਾਂ ਵਾਲਿਆਂ ਦੀ ਮੋਝਾ ਕਈ ਤੇ ਰਕਸ਼ੇ ਲਾਏ ਦੇ ਨਾ ਜਿਹਨਾਂ ਉਹ ਵੀ ਮਹੀਨੇ ਦੀ ਫੀਸ ਲੈਂਂਦੇ ਨੇ
ਅੱਛਾ
ਹੋਈੱੀ ਲਾਇਆ ਦਾ ਜਿਵੇਂ
ਇਹ ਕਿਂ ਜਾਏਗਾ ਜਦੋਂ ਰਕਸ਼ਾ ਚੱਲਦਾ ਹੀ ਨਹੀਂੀ ਪਿਆ ਤੇ ਉਹਦੀ ਫੀਸ ਕਿਉਂ ਦੇਣੀ
ਉਹ ਤੇ ਮੰਗਦੇ ਨੇ ਨਾ ਫੇਿਰ ਉਹ ਕਹਿੰਦੇ ਸਾਡਾ ਇੱਕ ਮਹੀਨੇ ਦੀ ਫੀਸ ਮੰਗਦੇ ਨੇ ਕਈ ਕਈ ਵੇਚਣੇ ਹੀ ਵੀ ਦਿੰਦੇ ਵੈਸੇ ਸਕੂਲ ਦੀ ਤਰਫ ਹੋ ਜਾਓ ਤੇ ਉਹ ਵੇ ਐਡ ਕਰ ਲੈਂਦੇ ਨਾ ਹਮ ਬਈ ਯਾਰ ਸਕੂਲ ਬੱਸ ਦੀ ਫੀਸ ਵੀ ਹੈ ਬੜੀ ਲੁੱਟ ਪਾਈ ਦੀ ਹੈ ਜੀ ਇਹਨਾਂ ਨੇ
ਬੜਾ ਹੈ ਨੈਂ ਕੰਮ ਖ਼ਰਾਬ ਕੀਤਾ ਗ਼ਰੀਬ ਬੰਦਾ ਕਿੱਥੋਂ ਪੂਰੀਆਂ ਪਾਏਗਾ ਹਮ ਫ ਤਾਂ ਹੀ ਤੇ ਫੇਰ ਅੱਜ ਕੱਲ ਬੱਚੇ ਥੋੜੇ ਜਿਆਦਾ ਕਰਦੇ ਪਨ ਤਾਂ ਹੀ ਤੇ
ਹੋਰ ਬਸ ਇੱਕ ਦੋ ਬੱਚਿਆਂ ਜੀ ਬੰਨਾ ਕਹਿੰਦਾ ਇੰਨੇ ਪੜ੍ਹਾਈ ਹੋ ਜਾੇ ਪੂਰੀ ਤਾਂ ਸਹੀ ਹੈਗੀ ਆ
ਤੇ ਜਦੋਂ ਖਰਚੇ ਹੀ ਨਹੀਂੀ ਪੂਰੇ ਹੋਣਾ ਤੇ ਫੇਿਰ ਕਰਨਾ ਕੀ ਚਲੋ ਸ਼ੁੱਕਰ ਆ, ਵਾਹਿਗੁਰੂਦਾ, ਜਿਵੇਂ ਚਲਾਉਂਦਾ, ਬੈਠ।
ਬਸ, ਬਸ, ਬੱਸ, ਬੱਚਿਆਂ ਦਾ ਚੱਕਰ ਸਾਰਾ ਹੀ ਹੋਏ ਨਾ, ਹੁਣ ਅੱਗੋਂ ਖਰਚੇ ਇੰਨੇ ਵੱਧ ਗਏ ਨੇ ਬੱਚਿਆਂ ਦੇ
ਹਮ ਮਹਿੰਗਾਈ ਬੜੀ ਹੋਵੇ ਨਾ, ਹਾਂ, ਮਹਿੰਗਾਈ ਵੀ ਬਹੁਤ-
ਹਾਂ, ਮੈਂ ਕਹਿੰਦਾ ਪਿਆ, ਮੈਂ ਕਿਹਾ ਹੁਣ ਬੱਚਿਆਂ ਦਾ ਰਿਜ਼ਲਟ ਆਇਆ ਸੀ, ਮਾਰਚ 'ਚ।
ਅੱਛਾ।
ਅਤੇ, ਇਹ ਮੰਨ ਲਓ, ਕਿ ਮਾਰਚ ਰਿਜ਼ਲਟ ਆਇਆ ਚਲੋ ਕੋਈ ਗੱਲ ਨਹੀਂ, ਅਪ੍ਰੈਲ ਦੇ ਵਿੱਚ ਉਹਨਾਂ ਨੇ ਨਵੀਂ ਕਿਤਾਬਾਂ ਦਾ ਸੈਸ਼ਨ ਨਵਾਂ ਕਰਤਾ। ਮ ਨਵੀਂ ਪਾਣੀ ਆ ਸਾਰੀ ਕਿਤਾਬਾਂ, ਹੁਣ ਦੋਵੇਂ ਬੱਚਿਆਂ ਦੀ ਕਿਤਾਬਾਂ ਨਵੀਆਂ ਲਈਆਂ। ਉਹ, ਉਹਨਾਂ ਨੇ ਚੇਂਜ ਹੀ ਕਰਤਾ। ਤਸੀਸ਼ ਮੀ ਦੇੇਣਗਾ ਸਾਰਾ ਪੁਰਾਣੀ ਕਿਤਾਬਾਂ ਹੀ, ਨੀ ਲੱਗਦੀਆਂ, ਉਹ ਨਾ ਤੇ ਪਛ ਪਿਛਲੇ ਸਾਲ ਦੀ
ਫੇਰ ਇਹਨਾਂ ਨੇ ਆਪਣੀ ਕਿਤਾਬਾਂ ਦੇਣੀਆਂ ਹੋਣਗੀਆਂ ਹਨਾ। ਹਾਂ ਫੇਰ ਇਧਰੋਂ ਉਧਰੋਂ ਲਾ
ਨਾ, ਨਾ ਲੈ ਵੀ ਉੱਥੇ ਸਕਦੇ, ਜਿੱਥੋਂ ਉਹਨਾਂ ਨੇ ਕਹਿਣਾ। ਮਤਲਬ ਇੱਕ ਬੱਚੇ ਦਾ ਖਰਚ, ਉਹ ਕਮਿਸ਼ਨ ਹੋਰਰ ਉਸ ਤੋਂ ਬਾਅਦ ਫਿਰ ਉਹ ਮਹੀਨਾ ਐ ਹਟਿਆ। ਮਈ ਚ ਪ ਪੱਚੀ ਮਈ ਤੱਕ। ਇੱਕ ਮਹੀਨੇ ਦੀ ਫੀਸ ਦਿੱਤੀ ਐ ਅਪ੍ਰੈਲ ਦੀ, ਕਿਤਾਬਾਂ ਦੇ ਪ ਹੋਏ ਨੇ ਪੂਰੇ, ਹੁਣ ਇਹਨਾਂ ਨੇ ਦੋ ਮਹੀਨੇ ਦੀ ਫੀਸ ਅਡਵਾਂਸ ਲਓ ਜੀ ਮਈ ਦੀ ਤੇ ਜੂਨ ਦੀ। ਮੱਲਬ ਬੰਦਾ ਅਪ੍ਰੈਲ ਤੋਂ ਬਾਅਦ, ਅਹ ਹਾਂ ਫਿਰ ਉਸ ਤੋਂ ਬਾਅ ਕੰਮ ਢਿੱਲੇ ਹੋ ਜਾਂਦੇ ਨੇ, ਬਾਕੀ ਬਸ ਸੋਹੀ ਹੋ ਵਾਹਿਗੁਰੂ ਹਾਂ ਫ ਉਸ ਤੋਂ ਕੰਮ ਢਿੱਲੇ ਹੋ ਜਾਂਦੇ। ਨੇ ਬਰਸਾਤਾਂ ਚੜ ਜਾਂਦੀਆਂ ਕੰਮ ਨੀ ਹੁੰਦਾ। ਅਤੇ ਬੰਦਾ ਬਾਈ ਕੰਮ ਕਿੱਥੋਂ ਕਰੇ, ਅਤੇ ਕੰਮ ਕੀ ਕਰੇ‌ ਮਤ ਸਾਰੇ ਪਾਸੇ ਬੰਦਾ ਫਸੇ‌
ਬਸ ਬਸ ਬਸ ਹੋਰ ਕ ਹੋਰ ਹਮ ਚਲੋ ਸੁੁਖਰ ਹੈਦਾ ਵਾਹਿਗੁਰੂ ਜਿਹੜਾ ਟੈਮ ਘਢਦਾ ਜ਼ਰ ਕੇ
ਪਾਸ ਹੋ ਜਾਏ ਬਸ ਉਹ ਕਰਨਾ ਪਏਗਾ ਉਹ ਨੌਖਲੀ ਮੈਂ ਸਿਰ ਦ ਤਾਂ ਮੁਸਲੋ ਕਿਆ ਡਰਨਾ ਉਹ ਕਹਿੰਦੇ ਨੇ ਨਾ ਉਓਹੀ ਉਹ ਗੱਲ ਵੀ ਔਖਲੀ ਮੈਂ ਸਿਰ ਦੀ ਹੁਣ ਬੱਚਿਆਂ ਨੂੰ ਪੜ੍ਹਾਉਣਾ ਤੇ ਫਿਰ ਹੁਣ ਕੀ ਕਰੀ ਰੋਤ ਹੋ ਕੇ ਵੀ ਕਰਨਾ ਦੇ ਹੱਸ ਕੇ ਵੀ ਕਰਨਾ ਪੈਣਾ ਪਹਿਲੇ ਖਰਚ ਵੇਖਣੇ ਪੈਣੇ ਤੋਂ ਬਾਅਦ ਦੂਜੇ ਵੇ ਹਾਂ ਐ ਕਿੱਥੇ ਜਾਏ ਬਸ ਚੱਕਰ ਆਪਾਂ ਰਹਿ ਗਿਆ ਲਾਸਟ ਈਅਰ ਰਹਿ ਗਿਆ ਵੱਡਾ ਲ ਲ ਦੇਦੇ ਪਲੱਸ ਟੂ ਚ ਆ ਗਈ ਹੈ ਉਹ ਛੋਟੀ ਵਾਲੀ ਹੈਗੇ ਨੇ ਦੋ ਤਿੰਨ ਸਾਲ ਹੋਰ ਨਿਕਲ ਜਾਣਗੇ ਔਖੇ ਸੌਖੇ ਪੰਦਰਾਂ ਸਾਲ ਹੋ ਗਏ ਉਹਨੇ ਪੜ੍ਹਾਂਦੇ ਹੋਏ
ਚਲੋ ਸ਼ੁਕਰ ਵਾਹਿਗੁਰੂ ਦਾ ਨਿਕਲ ਗਿਆ ਤਾ
ਤੋਂ ਬਾਅਦ ਵੇਖੋ ਪਲੱਸ ਟੂ ਤੋਂ ਬਾਅਦ ਕੀ ਕਰਦੀ ਆਈ ਸਕੂਲ ਦੀ ਹੈ ਕੋਈ ਕੋਰਸ ਕਰ ਫੇਰ ਉਹਦਾ ਦੇਖਦੇ ਆ
ਟੀਕ ਦੱਸਣ ਤੋਂ ਬੈਸਟ ਕਾਮਨਾ ਉਹ ਕਦੇ ਨਹੀਂ
ਕਹਿੰਦੀ ਵੀ ਇਹ ਕਹਿੰਦੀ ਉਹ ਬਈ ਕਰਾਂਗੀ ਮੈਂ ਕੀ ਕਹਿੰਦੇ ਨੇ ਇਹਨੂੰ
ਨ ਤਾਂ ਤੇ ਉਹਦਾ ਪਾਨ ਨਾ
ਪਾਲਣ ਨਾ ਉਹਦਾ ਆਪਣਾ ਪਾਰਲਰ ਤਾਂ ਨਹੀਂ ਕਰੇਗੀ ਫੈਸ਼ਨ ਡਿਜ਼ਾਇਨਿੰਗ ਦਾ ਕਰੇ ਮਤਲਬ ਜਿਹੜੀ ਉਹ ਪ੍ਰੋਫੈਸ਼ਨਲ ਹੈਗਾ ਪ੍ਰੋਫੈਸ਼ਨਲ ਫੈਟ ਫੈਸ਼ਨ ਡਿਜ਼ਾਇਨਿੰਗ ਨਹੀਂ ਕਹਿ ਰਹੀ ਮਤਲਬ ਪ੍ਰੋਫੈਸ਼ਨਲ ਜਿਹੜੇ ਅੱਜ ਕੱਲ ਉਹ ਬਣਾਉਂਦੇ ਨੇ ਨਾ ਉਹ ਕਰਦੇ ਨੇ ਬਿਊਟੀਸ਼ਨ ਪ੍ਰੋਫੈਸ਼ਨਲ ਬਿਊਟੇਸ਼ਨ ਹੁੰਦਾ ਨਾ ਲੋਕਲ ਪ੍ਰੋਫੈਸ਼ਨਲ ਹੁੰਦਾ ਜਿਹੜਾ ਉਹਦੇ ਵਿੱਚ ਆਪਣਾ ਤਿਆਰ ਕਰਦੇ ਨੇ ਉਹ ਉਹ ਪ੍ਰੋਫੈਸ਼ਨਲ ਦਾ ਕੋਰਸ ਅਲੱਗ ਆਉਂਦਾ ਹਮ ਉਹ ਖੋਨੂੰ ਕਰੇਗੀ ਕਰਦੀ ਹੈ ਨਹੀਂ ਕਰਦੀ ਦੀ ਪਤਾ ਨਹੀਂ ਅਜੇ
ਅੱਛਾ ਚਲੋ ਹਾਂ ਠੀਕ ਸਤਿ ਸ੍ਰੀ ਅਕਾਲ